ਹਾਂਜੀ।
ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੁੱਤੇ ਨਹੀਂ ਤੁਸੀਂ
ਨਹੀਂ ਕਿੰਨਾ ਟਾਈਮ ਹੋ ਗਿਆ।
ਹਾਂ ਉਹੀ ਦਸ ਵਜਣ ਨੂੰ ਦਸ ਮਿੰਟ ਹਾਂ।
ਹਾਂ, ਦੱਸ ਕੁ ਵਜੇ ਸੌਂਦੀ ਹੁੰਦੀ।
ਅੱਛਾ ਵਹੀ ਬੱਚਾ ਵੇਖਦੀਏ ਸੁਛੱਤੇ ਨਹੀਂ ਫਿਰ ਕੌ ਕਰਦੀ
ਹੂੰ- ਹੂੰ ਦੁਪਹਿਰੇ ਥੋੜਾ ਸੋ ਲਿਆ ਈ।
ਅੱਛਾ- ਉਹੀ ਉਹਨੂੰ? ਭਰਾ ਨੂੰ ਵੀ ਲਗਾਇਆ ਸੀ। ਤੇ ਉਹੀ ਕਹਿਣ ਡਿਆ, ਕਹਿੰਦਾ ਸੋ ਗਏ ਸੀ ਕਰਕੇ ਛੁੱਟੀ। ਤੇ ਸੋ ਗਏ ਅਸੀਂ ਕਹਿੰਦੇ ਹੁਣੇ ਉੱਠੇ ਆ ਰੋਟੀ ਖਾਣ ਲੱਗੇ ਹੁਣ।
ਹੂੰ!
ਤੇ ਹੂੰ, ਫਿਰ ਮੈਂ ਕਿਹਾ ਡੋਰੀਮੋਨ ਕਿੱਥੇ ਉਨੂ ਪੇ ਗੱਲ ਕਰਨੀ ਉਹਦੇ ਨਾਲ। ਤੇ, ਉਹੀ ਫਿਰ ਗੱਲ ਕਰਨ ਡਈ ਸੀ ਗੱਲ ਕਰਦੇ-ਕਰਦੇ ਉਹਦੀ ਮੰਮੀ ਦਾ ਫੋਨ ਆ ਗਿਆ। ਫੇਰ ਉਹ ਤਾਂ ਚਲੇ ਗਈ, ਬਾਹਰ ਗੱਲ ਕਰੋ।
ਅੱਛਾ।
ਹਾਂ, ਕਰਦੀ ਰਹੀ ਗੱਲ ਪਹਿਲਾਂ, ਉਹੀਉ ਦਸਣਗੇ ਫਿਰ ਹਸਣਗੇ ਸੁਣ ਸੁਣ ਕੇ।
ਕੀ ਫੋਣ ਬਾਰੇ ਅੱਛਾ ਦੱਸਿਆੱਜ
ਹਾਂ- ਹਾਂ ਤੁਸੀਂ ਕਿਹਾਂ ਤੇ ਹਸੀ ਜਾਂਦੀ ਸੀ।
ਅੱਛਾ।
ਹੁ-ਹੂ ਹੂੰ। ਓਹੀ ਨਾ, ਫਿਰ ਕੀ ਬਣਾਇਆ ਸੀ ਅੱਜ?
ਕੁਛ ਦੀ ਸਬਜ਼ੀ ਪਈ ਰੋਟੀਆਂ ਲਾਈਆਂ।
ਅੱਛਾ।
ਫਿਰ। ਸਵੇਰੇ ਲਿਆਵਾਂਗੇ ਸਬਜ਼ੀ ਫਿਰ ਬਣਾਵਾਂਗੇ।
ਹੂੰ ਓਹੀ ਦਾਲ ਚਾਵਲ ਬਣਾਏ ਤੇ? ਫੇਰ ਉਹਨੂੰ ਬੁਖਾਰ ਚੜ੍ਹ ਗਿਆ ਨ ਹੁਣ, ਅ ਚਾਚੇ ਉਹਦੇ ਨੂੰ ਵੱਡੇ ਨੂੰ।
ਅੱਛਾ ਉਹਨੂੰ ਛੱਡ ਗਿਆ।
ਹਾਂ ਹੁਣ ਉਹਦੀ ਵਾਰੀ ਆਈ। ਤੇ, ਹਾਂ, ਉਹੀ ਪਹਿਲਾਂ ਕਹਿੰਦਾ ਦਾਲ- ਚਾਵਲ ਖਾਣੇ, ਦਾਲ ਚਾਵਲ ਬਣਾਏ, ਫਿਰ ਕਹਿੰਦਾ ਖਿਚੜੀ ਖਾਣੀ, ਦਾਲ ਚਾਵਲ ਨਹੀਂ ਖਾਏ ਜਾਣੇ।
ਹੂੰ।
ਫਿਰ ਨੇਹਾਂ ਨੇ ਖਿਚੜੀ ਬਣਾਈ, ਨਾਲ ਭਿੰਡੀਆਂ ਭੁੰਣੀਆਂ।
ਇੰਨਾ ਜ਼ਿਆਦਾ ਹੋ ਗਿਆ।
ਹਾਂ, ਬੁਖਾਰ ਰੋਟੀ ਨਹੀਂ ਖਾ ਰਹਿਆਂ ਨਾ, ਭਿੰਡੀ ਥੋੜੀ ਸੀ ਖਾਈ ਦੁਪਹਿਰੇ। ਅੱਧੀ ਕੀ। ਫਿਰ ਨਹੀਂ ਖਾਂਦੀ ਹਾਂ। ਓਹੀ ਕਹਿੰਦੀ ਬਣਾ ਦੋ। ਹਾਂ ਨਹੀਂ ਦਿਲ ਕਰਦਾ, ਫਿਰ ਵੀ ਤਾਂ ਜਬਰਦਸਤੀ।
ਰੋਟੀ ਸਗੋਂ ਦੇਣੀ ਚਾਹੀਦੀ ਹੈ। ਭਾਰਾ ਖਾਣਾ-ਖਾਣਾ ਵੀ ਨੀ ਚਾਹੀਦਾ ਖਿਚੜੀ ਜਾਂ ਬ੍ਰੈਡ?
ਹੂੰ, ਪਰ ਮੈਂ ਤੇ ਇਹਨਾਂ ਨੂੰ ਖੁਵਾਉਂਦੀ ਰਹਿੰਦੀ ਸੀ, ਫਿਰ ਠੀਕ ਹੋ ਜਾਂਦੇ, ਛੇਤੀ ਖਾ- ਖੂ ਕੇ ਰੋਟੀ ਸਗੋ। ਨਹੀਂ ਖਾਣੀ, ਨਹੀਂ ਖਾਦੀ ਜਾਂਦੀ। ਮੈਂ ਜਬਰਦਸਤੀ ਖਵਾਉਂਦੀ‌। ਖਾਓ- ਖਾਓ। ਹਾਂ ਭਲੇ ਇੱਕ- ਇੱਕ ਕਰਕੇ ਦੋ-ਦੋ ਕਰਕੇ ਖਾਓ, ਲੇਕਿਨ ਖਾਓ।
ਅੱਛਾ,
ਹਾਂ ਨਹੀਂ ਜੀ ਕਾਰਦਾ, ਫਿਰ ਵੀ ਖਾਓ ਥੋੜਾ ਬਹੁਤ ਢਿੱਡ ਚ ਜਾਏਗਾ। ਤਾਂ ਹੀ ਆਪੇ ਠੀਕ ਹੋਵੇਗਾ। ਨਹੀਂ ਤੇ ਇਸ ਤਰ੍ਹਾਂ ਖਾਲੀ ਢਿੱਡ ਹੋਰ ਹੋ ਜਾਣਾ।
ਹਾਂ, ਉਹ ਤੇ ਹੈ, ਕਮਜ਼ੋਰੀ ਆ ਜਾਂਦੀ ਨਾ।
ਹੋਰ ਕੀ। ਹੂ ਹੂ, ਖਾਏ ਪਤਾ ਨਹੀਂ ਖਾਂਦੀ ਕਿ ਨਹੀਂ ਖਾਈ ਫਿਰ? ਹਮ ਓਹੀ ਟਿਡੀ ਨੂ ਸਵੇਰੇ ਸਕੂਲ ਛੱਡਣ ਜਾਣਾ ਸੀ। ਠੀਕ ਆ। ਤੇ ਉਹੀ ਫ਼ਿਰ ਕਹਿੰਦੇ ਕਿ ਮੈਨੂੰ ਤੇ ਬੁਖਾਰ ਹੋ ਗਿਆ ਹੈ। ਹਨ। ਤੇ ਮੈਂ ਤੇ ਨਹੀਂ ਜਾ ਪਾਉਣਾ ਤੁਸੀ ਇਹਨਾਂ ਨੂੰ ਛੱਡ ਕੇ ਆਓ। ਮੈਂ ਕਿਹਾ ਠੀਕ ਹੈ। ਉਧਰੋਂ ਦੀ ਸਕੂਲ ਛੱਡਣ ਜਾਣਾ ਸੀ, ਉਧਰੋਂ ਦੀ ਮੀਂਹ।
ਹਾਂ।
ਨਹੀਂ ਛੱਡਣ ਜਾਣ ਲੱਗੇ ਨਹੀਂ। ਲੈਣ ਜਾਏ ਗਏ ਜਦੋਂ ਤਦ। ਮੀਂਹ ਚਾਲੂ ਹੋ ਗਿਆ ਸੀ। ਹੂ। ਬੱਦਲ ਵੀ ਇੰਨਾ ਆਇਆ। ਲੈਣ ਵੀ ਜਾਣਾ ਕਿ, ਛੁੱਟੀ ਦਾ ਟਾਈਮ ਹੋ ਗਿਆ। ਫਿਰ ਉਹਦੀ ਰੇਨਕੋਟ ਲਈ। ਚੱਲੀ, ਫਿਰ ਚਲੇ ਗਏ ਅਸੀ ਲੈਂਣ। ਸਕੂਲ ਗਏ ਤੇ ਫਿਰ ਹਾਂ ਮੀਹ ਚੱਲ ਵਰ ਬਾਰਿਸ਼ ਪੈ ਰਹੀ ਸੀ। ਥੋੜਾ-ਥੋੜਾ ਚਲ
ਹੂੰ।
ਤੇ ਉਹੀ ਚਲੋ ਟਿੱਡੀ ਨੂੰ ਪਾ ਕੇ ਇਹ ਰੇਨਕੋਟ ਚ ਲੈ ਆਏ, ਕਹਿੰਦੀ ਮੈਨੂੰ ਪਾਉਂਗੇ ਤੇ ਤੁਸੀਂ ਕੀ ਕਰਨਾ, ਤੁਸੀਂ ਨੀ ਪਾਉਣਾ, ਮੈਂ ਕਿਹਾ ਨਹੀਂ ਮੈਂ ਨੀ ਪਾਉਣਾ। ਕਿਉਂ, ਕਹਿੰਦੀ ਆਪਣਾ ਵੀ ਲੈ ਕੇ ਆਉਣਾ ਸੀ, ਮੈਂ ਕੋਈ ਨੀ ਫਿਰ, ਨਹੀਂ ਵਰਿਆ, ਪਰ ਹਟ ਗਿਆ, ਥੋੜਾ-ਬਹੁਤ ਛੱਟੇ ਪੈਕੇ ਹਟਿਆ, ਕਿਤੇ-ਕਿਤੇ ਵਾਹਵਾ ਵਰ ਗਿਆ ਸੀ। ਕਿੱਥੇ-ਕਿੱਥੇ ਨਹੀਂ? ਹੂੰ, ਉਹਦੇ ਬਾਅਦ ਫਿਰ ਵਰਿਆ ਸ਼ਾਮ ਨੂੰ ਫਿਰ ਚੰਗੀ ਤਰ੍ਹਾਂ, ਇਕਦਮ ਫੁੱਲ ਸਪੀਡ
ਅੱਛਾ।
ਹੂੰਅ, ਬੜੀ ਤੇਜ਼ ਪਿਆ ਮੀਂਹ ਫੇਰ।
ਹੂਆ।
ਹੋਈ, ਮੈਂ ਇਹ ਦੱਸ, ਇਹ-ਇਹ ਲੈਣ ਵਾਸਤੇ ਗਏ ਹੋਏ ਸੀ ਸਕੂਲ ਤੇ ਪੂਰਾ ਭਿੱਜ ਕੇ ਆਏ, ਬੱਚੇ ਵੀ ਤੇ ਇਹ ਵੀ, ਮਤਲਬ ਰੇਨਕੋਟ ਪਾ ਕੇ ਗਏ ਸੀ, ਰੇਨਕੋਟ ਤੇ ਵੀ ਸ਼ੂਜ ਚ ਜੁੱਤਿਆਂ ਚ ਵੀ, ਐਂ ਪੂਰਾ ਪਾਣੀ ਭਰ ਗਿਆ, ਤੇ ਹੂੰਅ, ਘਰ ਆਕੇ ਪੁਛਣ ਡਏ ਵੀ, ਬਾਰਿਸ਼ ਹੋਈ ਇਧਰ ਮੀਂਹ ਪਿਆ? ਹਾਂ।
ਇੰਨ੍ਹਾਂ ਮੀਂਹ ਪੈਣ ਡਿਆ ਈ, ਫੇਰ ਉਹ ਹਾਂ, ਇਹ ਘਰ ਆ ਕੇ ਕਹਿੰਦੇ ਮੀਂਹ ਪਿਆ, ਮੈਂ ਕਿਹਾ ਹਾਂ ਬੜੀ ਤੇਜ਼ ਵਰਿਆ, ਦਰਾਣੀ ਮੇੜੀ ਕਹਿੰਦੀ ਕਿੱਥੇ ਤੇਜ਼ ਵਰਿਆ, ਥੋੜ੍ਹਾ ਤੂੰ ਕਿੱਥੇ ਸੀ, ਜਦੋਂ ਇੰਨਾ ਤੇਜ਼ ਮੀਆ ਪਿਆ।
ਅੰਦਰ ਕੰਮ ਕਰਨ ਡਈ ਹੋਵਾ ਮੈਂ, ਫਿਰ ਵੀ ਖਿੜਕੀ ਵਲ ਵੇਖੀ ਜਾਂਦਾ ਬਾਹਰ। ਕਿਨਹਾ ਮੀਂਹ ਪੈਣ ਡੇਇਆ, ਕਹਿੰਦੀ ਮੈਂ ਧਿਆਨ ਈ ਨੀ ਦੀ ਹੋਰ ਕੀ ਇੰਨਾ ਮੈਂ ਕਿਹਾ ਇੰਨੀ ਤੇਜ਼ ਵਰਿਆ ਇੱਕਦਮ ਮੀਂਹ।
ਫੁੱਲ ਸਪੀਟਾ ਨਾ
ਅੱਛਾ, ਇਨੀ ਬਿਜੀ ਸੀ ਕੇ ਧਿਆਨ ਹੀ ਨੀ ਗਿਆ ਮੀਂਹ ਚ
ਹੂੰਅ ਹੂ ਉਹੀ ਹੁਣ ਸਫ਼ਾਈ-ਸਫੁਈ ਧਿਆਨ ਹੋਇਆ ਪਿਆ, ਸਫ਼ਾਈ-ਸਫੁਈ ਹਾਂ, ਰਸੋਈ ਦੀ ਥੋੜ੍ਹੀ-ਬਹੁਤ ਕੀਤੀ ਥੱਲੇ-ਥੱਲੇ ਦੀ
ਹੂਅ
ਤੇ ਅੱਜ ਫਿਰ ਬਾਹਰ ਬਰਾਂਡੇ ਦੀ ਕਰਨ ਡਈ, ਬਰਾਂਡੇ ਦੀ ਕੀਤੀ ਉਈ ਉਸ ਸਾਬ ਨਾਲ ਫਿਰ ਕੱਢ ਕੇ ਹਟਾਇਆ ਪੁਰਾਣਾ ਕਹਿੰਦੀ ਆ ਸੁੱਟ ਦੋ, ਮੈਂ ਕਿਹਾ ਇਦਾ ਨੀ ਸੁੱਟੀ ਦਾ, ਜਿਹੜਾ ਹੈਗਾ ਫਾਲਤੂ ਦਾ ਬਾਕੀ ਉਹ ਪਲਾਸਟਿਕ-ਪੁਲਿਸਟਿਕ ਦੇ ਸਮਾਨ ਰੱਖਲੇ, ਮੈਂ ਕਿਹਾ ਚਲੋ ਉਹ ਵਿਕ ਜਾਂਦੇ ਆ। ਉਹ ਦੇ ਦੇਵਾਂਗੇ ਲੋਹਾਟੀਨੇ ਵਾਲੇ ਨੂੰ ਲੈ ਜੇਗਾ।
ਆਪ ਰੱਖਿਆ ਵਾ ਉਹ ਰੋਜ ਨੰਘ ਜਾਂਦਾ ਉਹ ਗੇਟ ਖੋਲਦੇ-ਖੋਲਦੇ ਤੇ ਕਿਤੇ-ਕਿਤੇ-ਕਿਤੇ ਪਹੁੰਚ ਜਾਂਦੇ ਆ। ਭੱਜਦੇ ਵੀ ਸਪੀਟ ਰੁਕਦੇ ਨੀ, ਰੋਜ਼ ਸੋਚਦੀ ਦੇਣਾ-ਦੇਣਾ ਇਕੱਠਾ ਕਰਕੇ ਰੱਖ ਕਹਿਆ ਵਾ ਰੋਜ਼ ਉਹੀ ਹੁੰਦਾ, ਨੰਗ ਜਾਣ ਡੇ, ਹੁਣ ਕੱਲ ਨੀ ਤੇ ਗੇਟ ਖੋਲ ਕੇ ਰੱਖੂਗੀ, ਤਾਂ ਫਿਰ ਠੀਕ ਪਤਾ ਲੱਗੂਗਾ। ਕੁਛ ਨਾ ਕੁਛ ਕਰਦੇ ਹੋਈਦਾ ਵਾ, ਜਿੰਨਾ ਚਿਰ ਸੋਚੀ ਦਾ ਕੀ ਚੁੰਨੀ ਲੈ ਕੇ ਬਾਹਰ ਨਿਕਲਣਾ, ਉਹਨਾਂ ਚ ਉਹ ਭੱਜ ਜਾਂਦੇ।
ਤੁਹਾਡੀ ਨੂੰ ਉਹਨੇ ਵੀ, ਗੱਲ ਕਰਨੀ ਸੀ, ਤੁਹਾਡੀ ਅੱਜ ਕੀਤੀ ਨੀ ਲਗਾਈ ਨੀ ਹੁਣ
ਮੇਰੀ ਭਰਜਾਈ ਨਾ,
ਨਹੀਂ-ਨਹੀਂ ਤੁਹਾਡੀ ਨੂੰਹ ਰਣੀ ਨੇ,
ਅੱਛਾ, ਨੂੰਹ ਰਾਣੀ ਨੇ ਕਰਨੀ ਅੱਛਾ ਮੇਰੇ ਨਾਲ,
ਕਹਿਣ ਡੀ ਤੁਹਾਡੇ ਨਾਲ ਸ
ਅੱਛਾ, ਕੇਦਾ ਦੱਸ ਤੇ ਵੱਜ ਗੇ ਹੋਣ ਗੇ ਹੁਣ
ਹਾਂ, ਹੁਣ ਕਿੱਥੇ
ਹਾਂ, ਆਹੋ।
ਹੂੰ ਔਰ
ਉਹਨੇ ਹੋਰ ਦੱਸੋ ਹੋਰ ਦੱਸੋ ਕਰਦੀ ਰਹਿਣਾ। ਮੈਂ ਓ ਮਾਸੀ ਵਾਲੀ ਸਟਾਈਲ ਹੋਰ ਦੱਸੋ ਹੋਰ ਦੱਸੋ। ਕਰਦੀ ਰਖੀ, ਹਾਂ
ਅੱਛਾ
ਫਿਰ ਆਪ ਚਾਲੂ ਹੁੰਦੀ ਤੇ ਫਿਰ ਚਾਲੂ ਹੋ ਜਾਂਦੀ ਆ, ਫੇਰ ਤੇ ਵਾਹਵਾ ਗੱਪਾਂ ਮਾਰ ਲੈਂਦੀ ਆ।
ਮੇਰੇ ਸਾਨੂੰ ਫੇਰ ਹੁੰਦੀਆਂ ਨੀ ਹੁੰਦੀਆਂ ਕਰਨ ਵਾਸਤੇ, ਉਹਦੀ ਸੁਣੀ ਜਾਈਦੀ ਆ ਫਿਰ
ਨਹੀਂ ਨਾ ਮੀਹ ਪੈਣ ਹੀ ਦਿਆ ਦਾ ਟਿਪਕ-ਟਿਪਕ,
ਅਜੇ ਵੀ ਪੈੈਂਣ ਦਿਆ
ਲੱਗਣ ਤੇ ਡੇਆ ਟਿਪੁਰ-ਟੁਪਰ ਆਵਾਜ਼ ਆਣ ਡੀਆ ਗਿਰਨ ਡਿਆ ਟੁਪਕੇ ਟੁਪੇ
ਅੱਛਾ-ਅੱਛਾ,
ਹੂੰ,
ਦੇਖੋ ਸਾਡਾ ਸਾਡੇ ਤੇ ਬਿਨਾਂ ਮੀਂਹ ਤੋਂ ਹੀ ਪੈਲੀਆਂ ਏਂ ਤਰ ਹੋਈ ਤਰ ਹੋਈ ਪਈਆਂ ਪਾਣੀ-ਪਾਣੀ ਹੋਇਆ। ਪਿਆ ਸਾਹਮਣੇ ਪੂਰਾ ਹੂੰ। ਪਤਾ ਨਹੀਂ ਕਿੱਥੋਂ ਪਾਣੀ ਆਈ ਜਾਂਦਾ ਐ ਤਾਂ,
ਜ਼ਮੀਨ ਤੋਂ ਨਿਕਲੀ ਜਾਦਾ।
ਨਹੀਂ ਐ ਨਾਲੇ ਆਦਾ ਹੀ ਪੈਲੀਆਂ ਚ, ਪਈ ਜਾਣ ਡਿਆ ਵਾ, ਤੇ ਉਹ ਪੈਲੀਆਂ ਭਰੀ ਜਾਂਡੀਆਂ ਇੱਕ ਦੀ ਚੰਗੀ ਪੱਠੇ-ਪੁੱਠੇ ਲਾਏ ਸੀ।
ਹੂੰ,
ਸ਼ਾਮਾਂ ਨੂੰ ਏਦਾਂ ਹੀ ਬੈਠੇ ਹੋਏ ਤੇ ਦੇਖਦੇ-ਦੇਖਦੇ ਦੇਖਣ ਦਾ ਤਾਂ ਪੂਰਾ ਪਾਣੀ ਭਰ ਗਿਆ, ਉਹਦੇ ਚ ਵੀ ਨਾਲੇ ਤਾਂ ਮਤਲਬ ਟੁੱਟ ਗਿਆ, ਹੋਣਾ ਨਾਲਾ ਕਿਤੋਂ ਅਤੇ ਪੂਰਾ ਪਾਣੀ, ਪਾਣੀ ਹੋਇਆ, ਹੁਣ ਸਵੇਰੇ ਵੇਖੋ ਆ ਕੇ ਕੁੱਛ ਪਤਾ ਨੀ ਲੱਗਦਾ ਹੈ, ਨੀ ਸੀ, ਉਹ ਨਾ ਮਤਲਬ ਬੰਦਾ
ਹੂੰ-ਹੂੰ,
ਲੱਗਦਾ ਹੈਗਾ ਨੀ ਸੀ, ਇੱਥੇ ਤੇ ਉਹ ਨਹੀਂ ਪਤਾ ਆਇਆ ਹੀ ਨਹੀਂ ਦੋਂ ਵੇਖਣ ਡੇ ਸ਼ਾਮ ਦੀ ਕੋਈ ਵੀ ਨੀ ਵੜਿਆ ਗ ਹੁਣੇ ਲੱਗਦਾ, ਕਿਤੇ ਹਾਂ ਨਹੀਂ ਤੇ ਉਹ ਉੱਥੇ ਹੀ ਰਹਿੰਦੇ ਹਮੇਸ਼ਾ ਏਦਾਂ ਰਹਿੰਦੇ ਹੁੰਦੇ ਹੁਣ ਸਵੇਰੇ ਦੇਖੋ ਕੀ ਹੁੰਦਾ। ਪਤਾ ਚੱਲੂਗਾ, ਪੱਟੇ ਪੁੱਟੇ ਸਭ ਖ਼ਰਾਬ ਹੋ ਗਏ ਉਹਦੇ ਇੰਨੀ ਚੰਗੀ ਮ ਕਈ ਹੋਈ ਪਈ ਸੀ, ਪੂਰੇ ਵੱਡੇ-ਵੱਡੇ ਹਾਂ।
ਮਤਲਬ ਉਹ ਮ ਕਈ ਪੂਰੀ ਬਣ ਗਈ ਸੀ, ਵੱਡੀ
ਹਾਂ, ਪੂਰੀ ਮਤਲਬ ਤਿਆਰ ਹੀ ਕਿ ਛਰ ਭਾਵੇਂ ਲੱਗੀਆਂ ਹੀ ਹੋਣ ਛੱਲੀਆਂ-ਛੁਲੀਆਂ,
ਮਤਲਬ ਪੱਠੇ ਸੀ। ਉਹ ਲੈ ਕੇ ਜਾਣੇ ਹੁਣੇ ਪਾਉਣ ਵਾਸਤੇ ਤੇ ਡੰਗਰਾਂ ਨੂੰ ਵੀ ਪਾਉਣੇ ਹੋਣੇ ਆ।
ਹਾ ਹਾ
ਪਰ ਉਹੁਣ ਇੰਨਾ ਪਾਣੀ ਕਿ ਉਹ ਵੱਢ ਹੀ ਨਹੀਂ ਸਕਣਾ ਪੂਰਾ ਭਰ ਗਈ ਤਲਾਬ ਬਣ ਗਈਆਂ ਉੱਥੇ
ਹੂ ਹਾ ਪਤਾ ਕੀ ਫਸਲ ਖ਼ਰਾਬ ਹੁੰਦੀ। ਇਸ ਤਰ੍ਹਾਂ ਸਾਰੀ ਫਸਲ ਖਰਾਬ ਕਰਾ ਹੂੰ, ਹੂੰ। ਹਾਂ
ਤੇ ਹੁਣ ਤੇ ਗਏ ਕਿਉਂਕਿ ਉਹ ਲਗਾਉਣ ਦੇ ਵੀ ਪੈਸੇ ਦੇਣੇ ਪੈਂਦੇ ਆ ਖ਼ਰਾਬ ਹੋ ਜਾਂਦੇ।
ਬਹੁ ਤੇ
ਗ਼ਰੀਬ ਹੀ ਹੋਣਾ। ਫੇਿਰ ਕਮਾਈ ਦਾ ਉਹੀ ਤੇ ਜ਼ਰੀਆ ਹੁੰਦਾ ਤੇ ਉਹ ਉਹ ਵੀ ਲਾਉਂਦੇ ਆ ਪੈਸੇ ਦਿੰਦੇ ਆ ਤੇ ਤੋਂ ਏਦਾਂ ਸੜ ਜਾਂਦਾ। ਝੋਨਾ ਸਾਰਾ ਤੇ ਉਹ ਬਰਬਾਦੀ ਆ ਫਿਰ ਗ਼ਰੀਬਾਂ ਨੇ ਹੋਰ ਗਰੀਬ ਹੀ ਹੋਣਾ ਫੇਿਰ ਅਮੀਰ ਥੋੜ੍ਹੀ ਹੋ ਜਾਣਾ
ਓਕੇ ਹਲਾ ਇਛੇ ਫੱਲ
ਕੋਈ ਹਾਲ ਨਹੀਂ ਆ ਇੱਧਰ ਦਾ ਤੇ,
ਪੰਜਾਬ ਦਾ ਹਾਂ ਉੱਧਰ ਨਾ,
ਕੋਈ ਹਾਲ ਹੀ ਨੀ ਵੇਖਿਆ ਜਾਣਾ
ਹੂੰ, ਔ ਤੇ ਹੈ।
ਤਾਂ ਧੰਨ ਨੇ ਵਿਚਾਰੇ ਗੁਜ਼ਾਰਾ ਕਰੀ ਜਾਂਦੇ।
ਹਾ ਜਿਹੜੇ ਸ਼ੁਰੂ ਤੋਂ ਰਹੇ ਉਹੀ ਰਹਿ ਜਾਂਦੇ ਆ ਦੂਜੇ ਕਿੱਥੇ ਰਹਿਣ ਵਾਲੇ ਹੈਗੇ ਪਈ।
ਹਾਂ ਉਹੀ ਆ ਹੁਣ ਉਹਨਾਂ ਨੇ ਆਪਣਾ ਘਰ ਬਦ ਛੱਡ ਕੇ ਕਿੱਥੇ ਜਾਣਾ। ਸ਼ੁਰੂ ਤੋਂ ਇੱਥੇ ਜੰਮੇ ਪਲੇ ਤੇ,, ਹਾਂ ਹਾਂ ਉਹੀ ਨਾ
ਹਾ ਉਹ ਤੇ ਹੈ।
ਹਮ
ਜਿੰਨਾ ਦਾ ਹੈਗਾ ਉਹ ਚੱਲ ਚੁਲ ਜਾਂਦੇ ਦਰਰ ਜਿਹੜੇ ਨਹੀਂ ਆ ਉਹਨਾਂ ਨੇ ਕੀ ਕਰਨਾ ਉੱਥੇ ਹੀ ਰੈਣਾ।
ਹਾਂ ਹੁਣ ਉਹਨਾਂ ਨੇ ਇੱਥੇ ਹੀ ਜੰਮੇ ਪੱਲੇ ਵੱਡੇ ਹੋਏ ਤੇ ਉਹਨਾਂ ਨੇ ਤੇ ਆਪਣਾ ਇੱਥੇ ਹੀ ਰਹਿਣਾ ਉਹਨਾਂ ਨੇ ਕਿੱਧਰ ਜਾਣਾ ਹਾਂ ਠੀਕ
ਠੀਕ ਹੈ ਸਤ ਸ਼੍ਰੀ
ਹਮ ਸਤਿ ਸ਼੍ਰੀ ਅਕਾਲ